ਹੈਲੋ, ਹਾਂਜੀ ਠੀਕ ਐ ਤੁਸੀਂ ਸਨਾਓ
ਠੀਕ ਐ।
ਹੋਰ ਰੋਟੀ ਹੋ ਗਈ।
ਹਾਂਜੀ।
ਦਾਦਾ ਰੋਟੀ ਲੈਨ ਗੇਆ।
ਹਾਂਜੀ।
ਰੋਟੀ ਚ ਕੀ ਖਾਦਾ ਅੱਜ ਏ ਖਾਨੇ ਵਿੱਚ ਕੀ ਖਾਦੈ ਅੱਜ
ਚਾਵਲ, ਦਾਲ ਹੂੰ
ਅੱਛਾ ਸਰ, ਹੋਰ
ਤੁਸੀਂ ਖਾ ਲਈ, ਬਸ ਨਵੀਂ ਤਾਜੀ ਕੁਛ ਨੀ
ਵਦੀਐ
ਹੁਨੇ ਮੈਂ ਬਾਦ ਵਿੱਚ ਕੋਲ ਵਦੀਐ ਮੈਂ ਬਾਦ ਵਿੱਚ ਕੌਲ ਕਰਾਂ
ਨਹੀਂ-ਨਹੀਂ ਦਸ ਮਿੰਟ ਗੱਲ ਕਰ ਸਕਦੇ ਹਾਂ ਆਪਾਂ।
ਦਸ ਮਿਨਟ ਅੱਛਾ।
ਹਮ, ਹੋਰ ਅੱਜ ਫੇ ਕਿੱਥੇ ਦੀ ਯਾਤਰਾ ਕੀਤੀ ਐ?
ਕਿਤੇ ਨੀ ਬਸ ਘਰ।
ਅੱਛਾ-ਅੱਛਾ! ਖਾਣਾ ਅੱਜ ਸਵੇਰੇ ਕੀ ਖਾਧਾ ਜੇ?
ਸਵੇਰੇ ਖਾਦੇੇ ਸੀ ਆਲੂ ਦੇ ਪਰਾਂਠੇ।
ਦੁਪੇਰੇ ਕੀ ਖਾਧਾ ਅੱਜ?
ਦੁਪੇਰੇ ਕੜੀ ਦੇ ਨਾਲ
ਅੱਛਾ -ਅੱਛਾ।
ਹਮ, ਤੁਸੀਂ ਦੱਸੋ ਤੁਸੀਂ ਕੀ ਖਾਧਾ?
ਮੈਂ ਕੁਛ ਨੀ ਅੱਜ ਮੈਂ ਦੁਪੇਰੇ ਪਨੀਰ। ਰੋ ਟੀ ਸ਼ਾਮ ਨੂੰ ਹੁਣ ਦੇਖਦੇ ਆ ਕੀ ਖਾਣਾ ਆ।
ਠੀਕ ਏ-ਠੀਕ ਏ। ਉਠਾਲੋ
ਹੋਰ ਤੁਸੀਂ ਸੁਣਾਓ?
ਬਾਰਿਸ਼ ਹੋਈ ਔਦਰ?
ਨਈ-ਨਈ ਬਾਰਿਸ਼ ਵਗੈਰਾ ਤਾਂ ਨੀ ਆਈ ਅਜੇ ਤੱਕ। ਹੋਰ।
ਬਸ ਠੀਕ ਏ।
ਹਮ ਗੱਲ ਬਾਤ
ਕੋਈ ਗੱਲਬਾਤ ਨੀ।
ਅੱਛਾ-ਅੱਛਾ ਡੁਗੂ ਦੀ ਭੂਆ ਤਾਨੂ ਈ ਕੈਂਦੇ ਐ।
ਹਾਂਜੀ-ਹਾਂਜੀ-ਹਾਂਜੀ।
ਏ ਛੋਟਾ ਜਾ ਬੱਚਾ ਤੁਆਡਾ ਯਾਂ?
ਕੀ ਕਆ।
ਏ ਛੋਟਾ ਜਾ ਬੱਚਾ ਤੁਆਡਾ ਆ।
ਹਾਂਜੀ।
ਅੱਛਾ-ਅੱਛਾ ਏ ਬਣਾ ਈ ਏ ਬੜਾ ਸ਼ੌਣਾ ਗੰਦਾ ਜਾ ਬੱਚਾ ਲੱਗਦਾ।
ਚਲੋ। ਮੈਂ ਫਿਰ
ਚਲੋ ਕੋਈ ਨੀ ।